ਹੈਲੋ।
ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਭੈਣ ਜੀ, ਕਿਵੇਂ ਹੋ?
ਠੀਕ ਆ-ਠੀਕ ਆ ਤੁਸੀਂ ਕਿਵੇਂ ਔ?
ਵਧੀਆ ਜੀ, ਬਾਬਾ ਜੀ ਦੀ ਮਿਹਰ ਤੁਸੀਂ ਦੱਸੋ?
ਬਸ ਵਧੀਆ਼।
ਕੀ ਕਰਦੇ ਸੀ?
ਕੁਛ ਨਹੀ, ਨਾਸ਼ਤਾ ਕਰਕੇ ਹਟੇ ਸੀ।
ਅੱਛਾ ਹੋਰ ਦੱਸੋ?
ਹੋਰ ਬਸ ਵਧੀਆ। ਤੁਸੀਂ ਸੁਣਾਓ ਕੀ ਕਰਦੇ ਸੀ? ਰੋਟੀ- ਰੋਟੀ ਖਾ ਲਈ।
ਖਾਲੀ ਜੀ, ਖਾਲੀ ਤੇ ਤੁਸੀਂ ਅੱਜ ਅਸੀਂ ਦਹੀਂ ਰੇਤਾ।
ਅੱਛਾ
ਅੱਜ ਤਾਂ ਫੇਰ ਪਰੌਂਠੇ। ਤੁਹਾਨੂੰ ਦੱਸਦੀ ਹ ਮਿਕਸ ਵੇਜ ਲੱਸੀ ਦਾ ਗਲਾਸ ਚਾਹ
ਅੱਛਾ-ਅੱਛਾ
ਤੁਸੀਂ ਕੀ ਖਾਦਾ ਹੂੰਨ
ਅੱਜ ਅਸੀ ਬੱਕਰਾ ਬਣਾਇਆ ਸੀ।
ਹਾਏ-ਹਾਏ ਮੈਂ ਭੈਣ ਜੀ ਇੱਕ ਗੱਲ ਦੱਸਾਂ ਤੁਹਾਨੂੰ ਤੁਸੀਂ ਪੰਜਾਬੀ ਤਾਂ ਹੈਗੇ ਬਟ ਇਹ ਚੀਜ਼ਾਂ ਤੁਹਾਡੇ ਲਈ ਸੂਟ ਨਹੀਂ ਕਰਦੀਆਂ। ਸਾਡੇ ਲੋਕਾਂ ਨੂੰ ਬਿਲਕੁਲ ਨੀ ਕਰਦੀਆਂ।
ਬਟ ਅਸੀਂ ਖਾ ਲੈਂਨੇ ਹਾਂ।
ਨਾ ਤੁਸੀਂ ਖਾ ਲੈਂਦੇ ਹੋ ਪਰ ਉਹਦਾ ਜਿਹੜਾ ਹੈ ਨਾ ਜਿਹੜੀ ਤੁਸੀਂ ਜਾਨ ਵੱਢ ਕੇ ਖਾਨ ਜਿਹੜਾ ਵੱਢਦਾ ਉਹ ਤਾਂ ਭਰੂਗਾ ਬਟ ਜਿਹੜਾ ਹਾਰਿਆ ਸਾਡੇ ਉਹ ਵੀ ਜਾਨਵਰ ਸਾਡੀ ਬੋਡ